ਹੈਲੋ, ਹੈਲੋ ਸਸੀ ਕਾਲ ਜੀ।
ਸਾਸੀ ਕਾਲ ਜੀ ਹੋਰ ਕੀ ਹਾਲ ਐ?
ਵਦੀਆ-ਵਦੀਆ ਤੁਸੀਂ ਦੱਸੋ?
ਹਾਂਜੀ ਅਸੀਂ ਵੀ ਵਦੀਆ ਹੋਰ ਘਰ ਸਭ ਠੀਕ ਨੇ?
ਹੋਰ-ਹੋਰ ਸਾਰੇ ਵਧੀਆ ਬੇਲਕੁਲ ਓ ਤੁਸੀਂ ਦੱਸੇਆ ਈ ਨੀ ਮੈਂਗੋ ਅਭਸ਼ੇਕ ਦਾ ਓਦਣ ਅੱਧਾ ਈ ਦੱਸੇਆ ਸੀਗਾ ਤੁਸੀਂ, ਫੇਰ ਮੈਂ ਤੇ ਹੋਰ ਪੁੱਛ ਲੈਂਨੀਂ ਸਾਰਾ, ਪ੍ਰੋਸੈਸ ਵੀ ਬਣਾਉਂਗੀ।
ਤੁਆਨੂੰ ਮੈਂ ਅਆ ਜਾਦਾਤਾਰ ਤੇ ਰੈਸੇਪੀ ਤੁਆਨੂੰ ਮੈਂ ਦੱਸ ਈ ਦਿੱਤੀ ਸੀ ਬਸ ਓਦੇ ਵਿੱਚ ਕੁਛ ਐਕਸਟਰਾ ਐ ਸੀ, ਕੀ ਤੁਸੀਂ ਮਤਲਬ ਓਈ ਗਾਜਰ ਦਾ ਮੁਰੱਬਾ ਥੋੜਾ ਜਾ ਲੈਣਾ ਐ ਮਤਲਬ ਈਕ ਫੀਂਗਰ ਜੀਡਾ ਗਾਜਰ ਨਜ਼ਰ ਹੋਏ ਮੁਰੱਬੇ ਵਾਲੀ
ਹਾਂਜੀ -ਹਾਂਜੀ ਠੀਕ ਐ-ਠੀਕ ਐ।
ਹਾਂ, ਓ ਜੇੜਾ ਅੰਬ ਦਾ ਓ ਸੀ ਨਾ ਗੁੱਦਾ, ਓਦੇ ਵਿੱਚ ਈ ਗ੍ਰਾਇੰਡ ਕਰ ਲੈਣਾ ਨਾਲ ਈ।
ਠੀਕ ਐ-ਠੀਕ ਐ।
ਹਾਂ ਤੇ ਫੇਰ ਤੁਆਨੂੰ ਦੱਸੇਆ ਕੀ ਓ ਪਾਣੀ ਤੋਂ ਬਗੈਰ ਤੇ ਓ ਗ੍ਰਾਇੰਡ ਹੋਏਗਾ ਨੀ ਥੋੜਾ ਪਾਣੀ ਤੇ ਥੋੜੀ ਕੁ ਟੀ ਹੋਈ ਬਰਫ਼
ਠੀਕ ਐ-ਠੀਕ ਐ।
ਬਰਫ਼ ਨੂੰ ਪੀਸ ਲੈਣਾ ਨਾ ਚੰਗੀ ਤਰਾਂ, ਉਹ ਪਾ ਦੇਣੀ ਹੈ।
ਓਕੇ- ਓਕੇ।
ਫੇਰ ਜਿੰਨਾ ਪਾਣੀ ਤੇ ਬਰਫ਼ ਦਾ ਹੀ ਕੁਆਂਟਿਟੀ ਹੋਏਗੀ ਓਨਾ ਹੀ ਦੁੱਧ ਪਾ ਦੇਣਾ ਐ। ਮਤਲਬ ਏਦਾਂ ਦਾ ਸ਼ੇਕ ਸ਼ੇਕ ਦਾ ਮਤਲਬ ਇਏਦਾਂ ਦਾ ਲਿਕੁਵਡ ਬਣਾ ਲੈਣਾ ਕਿ ਜ਼ਿਆਦਾ ਗਾੜਾ ਵੀ ਨਾ ਹੋਏ, ਤੇ ਜ਼ਿਆਦਾ ਪਤਲਾ ਵੀ ਨਾ ਹੋਏ। ਇੰਨਾ ਕੁ ਬਣਾ ਲੈਣਾ ਐ, ਤੇ ਬਰਫ਼ ਅਹ ਜਿਹੜੀ ਖੰਡ ਉਹ ਵੀ ਉਹਦੇ ਅਕੋਰਡਿੰਗ ਪਾ ਲੈਣੀ ਆ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ, ਕਈ ਜਿਆਦਾ ਤੇਜ਼ ਮਿੱਠਾ ਪੀਣਾ ਪਸੰਦ ਕਰਦੇ ਨੇ।
ਹਾਂਜੀ।
ਕਈ ਲਾਈਟ ਪੀਣਾ ਪਸੰਦ ਕਰਦੇ ਨੇ, ਆਪਣੀ ਆਪਣਾ ਮੂੰਹ ਦਾ ਸਵਾਦ ਹੈ ਨਾ।
ਹਾਂਜੀ -ਹਾਂਜੀ ਉਹ ਤਾਂ ਹੈ।
ਹਾਂ, ਤੇ ਬਾਕੀ ਸਰਵ ਕਰਨ ਲੱਗਿਆ ਤੁਸੀਂ ਉੱਪਰੋਂ ਦੀ ਜਿਹੜਾ ਡਰਾਈ ਫਰੂਟ ਮੈਂ ਤੁਹਾਨੂੰ ਦੱਸਿਆ ਸੀ, ਕਿ ਅਸੀਂ ਭਗੋ ਕੇ ਪਾਉਂਦੇ ਹਾਂ ਗਰਮੀਆਂ ਵਿੱਚ।
ਹਾਂਜੀ -ਹਾਂਜੀ।
ਗਰਮ ਹੁੰਦਾ ਹੈ, ਤੇ ਬੱਚਿਆਂ ਨੂੰ ਗਰਮ ਚੀਜ਼ ਦੇਣੀ ਨੀ ਚਾਹੀਦੀ, ਚਲੋ ਸਰਦੀਆਂ ਲਈ ਤੇ ਠੀਕ ਏ ਅਗਰ, ਅਸੀਂ ਏਦਾਂ ਹੀ ਦਿੰਦੇ ਪਏ ਹਾਂ ਬੱਚਿਆਂ ਨੂੰ।
ਹਾਂਜੀ -ਹਾਂਜੀ ਉਹ ਤਾਂ ਹੈ।
ਗਰਮੀਆਂ ਵਿੱਚ ਭਿਉਂ ਕੇ ਜਰਾ ਜ਼ਿਆਦਾ, ਉਹਦੀ ਤਸੀਰ ਨਾ ਠੰਡੀ ਹੋ ਜਾਂਦੀ ਏ, ਉਹ ਪਾਓ। ਤੇ ਗੂੰਦ ਭਿਉਈ ਦੀ ਹੁੰਦੀ ਹੈ, ਜਿਵੇਂ ਘਰ ਦੇ ਵਿੱਚ ਗੂੰਦ ਹੁੰਦੀ ਏਨਾ। ਅਸੀਂ ਉਹ ਵੀ ਭਿੰਓਦੇ ਹਾਂ। ਗੂੰਦ ਪਾਾਲੋ, ਉਹਨੂੰ ਚਮਚ ਨਾਲ ਅੱਛੀ ਤਰਾਂ ਮਿਕਸ ਕਰਕੇ ਪੀ ਉਹ ਬਹੁਤ ਮਜ਼ਾ ਆਏਗਾ, ਔਰ ਆਪਣੀ ਸਿਹਤ ਲਈ ਵੀ ਠੰਢਾ ਹੁੰਦਾ ਹੈ। ਵੈਸੇ ਤੇ, ਉਹ ਗਰਮ ਏ ਅੰਬ ਜਿਹੜਾ ਹੁੰਦਾ ਗਰਮ ਹੁੰਦਾ। ਪਰ ਲੇਕਿਨ, ਜਦੋਂ ਅਸੀਂ ਉਹਨੂੰ ਗੂੰਦ ਪਾ ਕੇ ਤੇ ਡਰਾਈ ਫਰੂਟ ਭਿੱਜਾ ਹੋਇਆ ਪਾ ਕੇ ਏਦਾਂ ਪੀਆਂਗੇ, ੱਰ ਦਾ ਮੁਰੱਬਾ ਵੀ ਠੰਡਾ ਹੁੰਦਾ ਹੈ, ਉਹ ਪਾਵਾਂਗੇ, ਉਹਦੀ ਤਸੀਰ ਹੈ ਆਟੋਮੈਟਿਕਲੀ ਗਰਮ ਹੋ ਜਾਂਦੀ, ਠੰਡੀ ਹੋ ਜਾਂਦੀ ਹੈ, ਓਦਾਂ ਦੇ ਇਕੱਲਾ ਅੰਬ ਖਾਵਾਂਗੇ ਤੇ ਗਰਮ ਹੀ ਹੁੰਦਾ ਹੈ, ਪਰ ਏਦਾਂ ਬੜਾ ਵਧੀਆ ਏ, ਹਾਂ। ਔਰ ਐ ਵਾਲਾ ਸ਼ੇਕ ਇੱਦਾਂ ਦਾ ਹੁੰਦਾ ਕਿ ਅਗਰ ਇਹਨੂੰ ਇੱਕ ਗਲਾਸ ਪੀ ਲਓ ਨਾ, ਤੇ ਤੁਹਾਨੂੰ ਰੋਟੀ ਦੀ ਭੁੱਖ ਵੀ ਨੀ ਰਹੇਗੀ। ਮਤਲਬ ਹੈਵੀ ਹੁੰਦਾ ਹੈ, ਹਾਂ ਪੇਟ ਭਰ ਜਾਂਦਾ ਹੈ। ਅੱਛਾ ਹੈ ਬੱਚਿਆਂ ਨੂੰ ਹਾਂ, ਬੱਚਿਆਂ ਨੂੰ ਦੇਣਾ ਚਾਹੀਦਾ ਹੈ, ਮੈਂ ਤੇ ਜਿਹੜਾ ਸ਼ਰਬਤ ਤੇ ਮਿਲਦਾ ਨਾ, ਮੈਂਗੋ ਵਾਲਾ ਸ਼ਰਬਤ ਹੁੰਦਾ ਹੈ ਜਿਹੜਾ
ਹਾਂਜੀ -ਹਾਂਜੀ।
ਅਸੀਂ ਤੇ ਉਹਨੂੰ ਵੀ ਇਸ ਤਰਾਂ ਹੀ ਬਣਾਦੇ ਹਾਂ। ਕਿਸੇ ਵੇਲੇ ਘਰ ਜਿਵੇਂ ਮੈਂਗੋ ਨਹੀਂ ਵੀ ਹੈਗੇ, ਕਈ ਵਾਰੀ ਅੰਬ ਨਹੀਂ ਵੀ ਘਰ ਹੁੰਦੇ। ਤੇ ਜਿਵੇਂ ਸ਼ਰਬਤ ਹੈਗਾ ਏ, ਅਤੇ ਮੈਂਗੋ ਵਾਲਾ ਮੈਂ ਤੇ ਸ਼ਰਬਤ ਨਾਲ ਵੀ ਇਸ ਤਰਾਂ ਹੀ ਬਣਾ ਲੈਂਦੀ ਹਾਂ, ਆਪਣਾ ਥੋੜਾ ਜਿਹਾ ਹਿਸਾਬ ਨਾਲ। ਜੱਗ ਵਿੱਚ ਸ਼ਰਬਤ ਪਾਇਆ, ਖੰਡ ਪਾਈ ਆ ਠੰਡਾ ਪਾਣੀ ਤੇ ਬਰਫ਼, ਉਹੀ ਉਹ ਕੁੱਟ ਕੇ ਪਾਈ ਮਿਕਸ ਕਰ ਲਿਆ ਚੰਗੀ ਤਰਾਂ। ਫੇਰ ਉਹਨਾ ਹੀ ਦੁੱਧ ਪਾ ਲਿਆ ਉਸ ਤਰਾਂ ਹੀ ਗਾਜਰ ਅਲੱਗ ਗ੍ਰਾਇੰਡ ਕਰਕੇ ਪਾਤੀ। ਸ਼ਰਬਤ ਵਿੱਚ ਵੀ। ਹਾਂ ਉਹ ਵੀ ਰੈਸਿਪੀ ਬੜੀ ਵਧੀਆ ਐ, ਉਹ ਵੀ ਅਗਰ ਤੁਸੀਂ ਸ਼ਰਬਤ ਉਹ ਵਾਲਾ ਵੀ ਬਣਾਓਗੇ ਉਹ ਵੀ ਬੜਾ ਵਧੀਆ ਬਣਦਾ ਏ, ਸਾਡੇ ਬੱਚੇ ਉਹ ਵੀ ਬੜੇ ਖੁਸ਼ ਹੋ ਕੇ ਪੀ ਲੈਂਦੇ ਆ। ਗੂੰਦ ਪਾਲੋ ਵਿੱਚ।
ਠੀਕ ਹੈ ਠੀਕ, ਓਦਾਂ ਅਸੀਂ ਬਣਾਂਦੇ ਆ, ਕੱਲ ਹਾਂਜੀ- ਹਾਂਜੀ ਏਦਾਂ ਮਤਲਬ ਜ਼ਿਆਦਾ ਚੀਜ਼ਾਂ ਤਾਂ ਨਹੀਂ ਮੈਂਗੋ ਕਲਾ ਪਾਇਆ ਸੀਗਾ ਤੇ ਚੀਨੀ ਪਾਈ ਸੀ, ਓਹ ਵੀ ਬੜਾ ਵਧੀਆ ਬਣ ਗੇਆ ਸੀਗਾ।
ਹਾਂ- ਹਾਂ ਨਈ ਬ ਬੰਨਦਾ ਤੇ ਬੋਤ ਵੱਧੀਆ, ਬਸ ਥੋੜ੍ਹੀ ਐਕਸਟਰਾ ਚੀਜ਼ਾਂ ਐਡ ਕਰਨੀਆਂ ਓ ਮਤਲਬ। ਐਡ ਕਰ ਲੇਆ, ਡਰਾਈ- ਫਰੂਟ ਐਡ ਕਰ ਲੇਆ, ਬਸ ਆਪਣਾ ਸਵਾਦ ਜਿਵੇਂ ਅਸੀਂ ਬਜ਼ਾਰੀ ਵੀ ਤਾਂ ਪੀਂਦੇ ਹਾਂ ਨਾ, ਓਹਦੇ ਵਿੱਚ ਆਈਸ ਕਰ੍ਰੀਮ ਵੀ ਪਾ, ਕੇ, ਤੇ, ਦਿੰਦੇ ਓਹ।
ਹਾਂਜੀ -ਹਾਂਜੀ- ਹਾਂਜੀ।
ਹਾਂ ਬਸ ਵ ਆਪਣਾ -ਆਪਣਾ ਟੇਸਟ ਹੋ ਜਾਂਦਾ, ਬਾਜ਼ਾਰ ਵਾਲਿਆਂ ਨੇ ਤੇ ਚਲੋ ਆਪਣੀ ਇੱਕ ਇਨਕਮ ਦਾ ਸੋਰਸ ਰੱਖ ਖੇਆ ਹੋਏਆ ਓਨਾਂ ਨੇ ਤੇ ਥੋੜ੍ਹਾ ਸਾਨੂੰ ਅਲੱਗ ਵੱਧੀਆ ਕਰਕੇ ਪਿਆਣਾ ਈ, ਏ।
ਹਾਂਜੀ -ਹਾਂਜੀ ਓ ਤਾਂ ਹੈ।
ਆਹ ਉਹ ਤੇ ਜਿਹੜੀ ਮਰਜ਼ੀ ਚੀਜ਼ ਐਡ ਕਰੀ ਜਾਓ। ਤੇ ਆਪਣੇ ਆਪ ਵਧੀਆ ਈ ਲੱਗਦੀ ਏ, ਪਰ ਚਲੋ ਘਰ ਦੀ ਚੀਜ਼ ਜ਼ਿਆਦਾ ਵਧੀਆ ਹੁੰਦੀ ਏ। ਹਾਂ ਅੱਜ -ਕੱਲ੍ਹ ਤਾਂ ਵੈਸੇ ਵੀ ਗਰਮੀ ਏ, ਸ਼ਰਬਤ ਪੀਣਾ ਚਾਈਦਾ ਏ। ਨਿੰਬੂ ਪਾਣੀ -ਪੀਣਾ ਚਾਈਦਾ, ਤੇ ਨਿੰਬੂ ਪਾਣੀ ਵੀ ਬਨਾਣਾ ਹੋਏ ਹੈ ਨਾ, ਨਿੰਬੂ ਪਾਣੀ ਜਿਵੇਂ, ਸਿੰਪਲ ਪਾਣੀ ਚ, ਖੰਡ ਘੋਲ ਲਈ। ਤੇ ਪੁਦੀਨਾ ਜਿਵੇਂ, ਹਰਾ ਪੁਦੀਨਾ ਹੁੰਦਾ ਐ, ਥੋੜ੍ਹੀ ਜੇਈ ਓਦੀ ਪੱਤੀਆਂ ਲੈ ਕੇ ਓਹਨੂੰ ਅਲੱਗ ਪੀਸ ਲਿਆ, ਜਿਵੇਂ ਉਹ ਹੁੰਦਾ ਨਾ, ਘਰ ਥੋੜਾ ਛੋਟਾ ਜਿਹਾ, ਦੋਰੀ ਡੰਡਾ ਕਹਿ ਲਓ ਛੋਟ ਛੋਟਾ ਜਿਹਾ ਹੁੰਦਾ ਹੈ ਜਿਵੇਂ ਆ, ਓਹਦੇ ਵਿੱਚ ਜਾਂ ਗਲਾਸ ਚ ਕੋਟ ਲੋਓ ਅਗਰ। ਨਹੀਂ ਵੀ ਹੈਗਾ ਤੇ, ਥੋੜ੍ਹੀ ਜੇਈ ਪੁਦੀਨੇ ਦੀ ਪੱਤੀਆਂ ਪੀਸ ਕੇ ਤੇ ਓਹਦਾ, ਛਾਨਣੀ ਵਿੱਚ ਉਹਦਾ, ਰਸ ਕੱਢਣਾ ਏ ਪੁਦੀਨੇ ਦਾ। ਕਿਓਕਿ ਅਗਰ ਅਸੀਂ ਓਹਨੂੰ ਇੰ ਪੱਤੀਆਂ ਸਮੇਤ ਈ ਪਾਦਾਗੇ ਨਾ ਤੇ, ਓਹ ਫੋਕ ਵੀ ਮੂੰਹ ਚ ਆਂਦੀ ਆ ਫਿਰ।
ਓਹ ਤਾਂ ਫਿਰ ਹਾਂਜੀ, ਓਹ ਤਾਂ ਹੈ, ਹਾਂਜੀ-ਹਾਂਜੀ।
ਤੁਸੀਂ ਛਾਣ ਲਓ। ਛਾਣ ਕੇ ਏਹਦਾ ਪਾਣੀ ਅਲੱਗ ਕਰਕੇ ਕੋਲ, ਥੋੜਾ ਜਿਹਾ ਨਿਕਲਣਾ ਦੋ -ਤਿੰਨ ਚਮਚ ਅਗਰ ਅਸੀਂ ਅੱਠ -ਦਸ ਪੱਤੀਆਂ ਵੀ ਲਵਾਂਗੇ ਤੇ, ਓਨਾ ਈ ਬੋਤ ਹੁੰਦਾ ਫਲੇਵਰ ਈ ਦੇਣਾ ਹੁੰਦਾ ਏ, ਕਾਲਾ ਨਮਕ ਨੀੰਬੂ ਏ ਪਾ ਕੇ ਜਿਵੇਂ ਅਸੀਂ ਬਣਾ ਲੇਆ, ਤੇ ਜਿਵੇਂ ਓਹ ਜੇਹੜੀ ਬਾਜ਼ਾਰ ਚ ਨਈ ਮਿਲਦੀ ਬੋਤਲ ਖਾਰੇ ਸੋਡੇ ਵਾਲੀ,
ਹਾਂਜੀ -ਹਾਂਜੀ
ਹਨਾ, ਓਹਨੂੰ ਚੰਗੀ ਤਰ੍ਹਾਂ ਚਿਲਡ- ਠੰਡੀ ਕਰ ਲਓ ਉਹਨੂੰ ਫਰਿੱਜ ਵਿੱਚ।
ਠੀਕ ਆ, ਠੀਕ ਆ।
ਤੁਸੀਂ ਹਾਂ ਅੱਧਾ ਪਾਣੀ ਚ, ਜੇਹੜਾ ਤੁਸੀਂ ਬਣਾ ਲੇਆ ਏ, ਨੀੰਬੂ -ਪਾਣੀ ਤੇ ਅੱਧੀ ਤੁਸੀਂ ਓਹ ਮਿਕਸ ਕਰ ਲਓ। ਓਹ ਤੇ ਬਿਲਕੁਲ ਬ ਜਾਰ ਵਾਲਾ ਤੁਹਾਨੂੰ ਫਲੇਵਰ ਆਏਗਾ, ਜਿਹੜਾ ਅਸੀਂ ਲੈਮਨ ਸੋਡਾ ਪੀਂਦੇ ਆ।
ਓਕੇ-ਓਕੇ -ਇੱਕ ਜੇਹੜੇ ਪਾਊਚ ਜੇਏ ਵੀ ਆਉਂਦੇ ਨਾ, ਨੀੰਬੂ ਪਾਣੀ ਵਾਲੇ ਓਹ ਵੀ ਸਵਾਦ ਹੁੰਦੇ ਆ।
ਹਾਂ -ਹਾਂ ਓਹ ਵੀ ਅੱਛੇ ਹੁੰਦੇ ਆ, ਮਤਲਬ ਪਾਉਚ ਤੇ ਬੋਤ ਤਰ੍ਹਾਂ ਦੇ ਆਣ ਲੱਗ ਗਏ ਆ, ਆਮ ਪੰਨਾ ਵਾਲੇ ਆ, ਆ ਪਾਉਚ ਵੀ ਆਂਦੇ ਆ, ਨੀੰਬੂ ਪਾਣੀ ਵਾਲੇ ਵੀ, ਪਾਊਚ ਤੇ ਬੋਤ ਤਰ੍ਹਾਂ ਦੇ ਆਣ ਲੱਗੇ ਗਏ, ਮਤਲਬ ਕੀ ਘਾਰ ਜਿਵੇਂ ਅਸੀਂ ਏੰਝ ਬਨਾਣਾ ਹਨਾ ਓਹ ਤੁਹਾਨੂੰ ਬਿਲਕੁਲ ਲੈਮਨ ਸੋਡੇ ਦਾ ਟੇਸਟ ਆਏਗਾ, ਅਗਰ ਤੁਸੀਂ ਖਾਰਾ ਵਾਲ ਪਾ, ਕੇ ਬਣਾਓਗੇ ਨਾ, ਖਾਰਾ- ਸੋਡਾ ਹਾਂ, ਏ ਵੀ ਤੁਸੀਂ ਟਰਾਈ ਕਰਕੇ ਦੇਖਣਾ ਬੱਚੇ ਦੇ ਘਰ ਪੈਲੇ ਨੋਰਮਲ ਪਾਣੀ ਚ ਤੁਸੀਂ ਖੰਡ ਘੋਲ ਲੈਣੀ ਏ ਨਾ ਕਿਓਕਿ ਠੰਡੇ ਪਾਣੀ ਚ ਤੇ ਤੁਹਾਨੂੰ ਪਤਾ ਖੰਡ ਘੁਲਣੀ ਨਈ ਨੋਰਮਲ ਪਾਣੀ ਚ' ਖੰਡ ਘੋਲ ਲੈਣੀ ਹੈ। ਇੱਕ ਜੱਗ ਬਣਾ ਲੈਣਾ। ਤੇ ਅੱਧਾ ਜੱਗ ਤੁਸੀਂ ਵਿੱਚ ਹੀ ਬਰਫ਼ ਤੇਵਿੱਚ ਪਾਣੀ ਦਾ।
ਠੀਕ ਹੈ, ਠੀਕ ਹੈ।
ਕਰ ਲੈਣਾ। ਵਿੱਚ ਹੀ ਨਿੰਬੂ, ਕਾਲਾ ਨਮਕ ਇਹ ਪਾ ਲੈਣਾ। ਤੇ ਜਿਹੜਾ ਤੁਸੀਂ ਖਾਰਾ ਸੋਡਾ ਪਾਉਣਾ ਨਾ ਉਹਨੂੰ ਪਹਿਲੇ ਫਰਿੱਜ ਵਿੱਚ ਚੰਗੀ ਤਰ੍ਹਾਂ ਚਿਲਡ ਕਰ ਲੈਣਾ।
ਓਕੇ -ਓਕੇ।
ਹਾਂ। ਫੇਰ ਤੁਸੀਂ ਇੱਕ ਜੱਗ ਪੂਰਾ ਕਰਨ ਲਈ ਜਿੰਨਾ ਖਾਰਾ ਸੋਡਾ ਉਹਦੇ ਚ' ਪੈਂਦਾ ਏ ਪੂਰੀ ਬੋਤਲ ਵੀ ਪੈ ਸਕਦੀ ਹੈ, ਅੱਧੀ ਵੀ ਪੈ ਸਕਦੀ ਹੈ, ਪਰ ਇਹ ਆ ਕਿ ਉਹਨੂੰ ਫਿਰ ਚੰਗੀ ਤਰ੍ਹਾਂ ਚਮਚ ਨਾਲ ਮਿਕਸ ਕਰਕੇ ਫਟਾਫਟ ਗਲਾਸਾਂ ਚ' ਪਾ ਕੇ ਸਰਵ ਕਰੋ। ਜਿਹੜਾ ਕੀ ਉਹ ਰੱਖਿਆ ਦਾ ਹੁੰਦਾ ਏ ਪੁਦੀਨੇ ਦਾ ਰਸ ਵੀ ਜਿਹੜਾ ਤੁਹਾਨੂੰ ਦੱਸਿਆ ਉਹ ਵੀ ਨਾਲ ਐਡ ਕਰਦੋ। ਛਾਨ ਕੇ। ਤੇ ਉਹ ਬਹੁਤ ਵਧੀਆ ਚੀਜ਼ ਬਣਦੀ ਹੈ ਘਰ ਉਹ ਵੀ। ਇੱਕਦਮ ਹਾਜ਼ਮੇਦਾਰ ਔਰ ਗਰਮੀਆਂ ਲਈ ਵਧੀਆ।
ਠੀਕ ਹੈ, ਠੀਕ ਹੈ।
ਤੁਹਾਡੇ ਘਰ ਜਿਵੇਂ ਗੈਸਟ ਆਏ ਆ ਉਹਨਾਂ ਨੂੰ ਤੁਸੀਂ ਆਹ ਚੀਜ਼ਾਂ ਬਣਾ ਕੇ ਪਿਆਓ।
ਹਾਂਜੀ -ਹਾਂਜੀ। ਬਿਲਕੁਲ
ਚਲੋ ਠੀਕ ਹੈ ਫੇਰ ਕਰਨਾ ਸਾਨੂੰ ਕੋਲ ਏਦਾਂ ਹੀ ਕੁਛ ਪੁੱਛਣ ਲਈ, ਕੁਛ ਦੱਸਣ ਲਈ।
ਠੀਕ ਹੈ, ਠੀਕ ਹੈ ਜ਼ਰੂਰ ਕਰੂਗੀ।
ਹਾਂਜੀ -ਹਾਂਜੀ। ਚਲੋ ਠੀਕ ਹੈ ਜੀ।
ਓਕੇ- ਓਕੇ।
ਓਕੇ।